ਹੈਲੋ ਸਤਿ ਸ੍ਰੀ ਅਕਾਲ ਆਂਟੀ ਹਾਂਜੀ ਹੋਰ ਠੀਕ ਹੋ ਤੁਸੀਂ ਵਧੀਆ ਵਧੀਆ ਹੋਰ ਤੁਹਾਡੀ ਸਿਹਤ ਠੀਕ ਹੈ ਹਾਂਜੀ ਮੰਮੀ ਠੀਕ ਹੈ ਹਾਂਜੀ ਬਸ ਆਂਟੀ ਮੰਮੀ ਨੂੰ ਨਾ ਥੋੜ੍ਹੀ ਪੇਟ ਕਰ ਗਰਮੀ ਹੋ ਗਈ ਐ। ਤੇ ਉਹਨਾਂ ਨੂੰ ਨਾ ਲੂਜ਼ ਮੋਸ਼ਨ, ਵੋਮਿਟ ਤਿੰਨ ਕੱਠੀਆਂ ਈ ਲੱਗ ਗਈਆਂ।
ਅੱਛਾ।
ਦੋ ਦਿਨ ਲੱਗ ਲਗਾਤਾਰ ਹੀ ਬਸ ਇਹੀ ਚੱਲਦਾ ਰਿਹਾ ਹੁਣ ਤੇ, ਤੇ ਮੈਨੂੰ ਦੱਸੋ ਇਹਨਾਂ ਨੂੰ ਕੀ ਦਵਾਂ ਖਾਣ ਪੀਣ ਚ ਕੁੱਛ ਖਾ ਪੀਂ ਨੀ ਰਹੇ ਸਹੀ ਤਰ੍ਹਾਂ। ਕੁਛ ਵੀ ਖਾਂਦੇ ਹੈ ਨਾਲ ਹੀ ਮੋਸ਼ਨ ਹੋ ਜਾਂਦਾ ਏ।
ਬੇਟੇ ਕੀ ਖਾਧਾ ਕੀ ਹੈ
ਅਸੀਂ ਨਾ ਆਂਟੀ ਫਰੀਦਾਬਾਦ ਚਲੇ ਗਏ ਸੀ ਮੰਮੀ ਦੀ ਭੈਣ ਵੱਲ ਰਹਿਣ, ਤਿੰਨ ਦਿਨ ਉੱਥੇ ਹੀ ਰਏ ਆ।
ਅੱਛਾ।
ਤੁਹਾਨੂੰ ਪਤਾ ਉੱਥੇ ਤਿੰਨ ਘਰ ਸੀ ਇੱਕ ਭੈਣ ਦਾ ਤੇ ਦੋ ਮਾਂ ਭਰਾਵਾਂ ਦਾ। ਮਤਲਬ ਦੋ ਮਾਮੇ ਔਰ ਇੱਕ ਮਾਸੀ ਤੇ ਉਹ ਉਹਨਾਂ ਨੇ ਜੋ ਸਾਨੂੰ ਲਗਾਤਾਰ ਖਵਾ ਤਾ ਬਾਹਰ ਦਾ ਬਸ ਉਸ ਤੋਂ ਬਾਅਦ ਪੇਟ ਕੀ ਖ਼ਰਾਬ ਪਰ ਮੰਮੀ ਦਾ ਤੇ ਜ਼ਿਆਦਾ ਹੀ ਹੋ ਗਿਆ।
ਅੱਛਾ।
ਤੋਂ ਵੋਮਟਿੰਗ ਨੀ ਬੰਦ ਹੋ ਰਈ ਰ ਨੀਚੇ ਮੋਸ਼ਨ ਬਹੁਤ ਹੋ ਰਿਆ, ਬਹੁਤ ਜ਼ਿਆਦਾ ਹੋ ਰਿਆ।
ਤੇ ਤੁਸੀਂ ਇਹਨਾਂ ਨੂੰ ਨਿੰਬੂ ਪਾਣੀ ਦਿਓ ਨਾ
ਅੱਛਾ।
ਹਾਂ ਡ ਉਹਦੀ ਚਾਹ ਬਣਾ ਕੇ ਨਾ ਬਿਨਾਂ ਦੁੱਧ ਤੋਂ ਉਹਦੇ ਚ ਨਿੰਬੂ ਪਾ ਕੇ ਦਿਓ
ਅੱਛਾ ਤੁਸੀਂ ਲੈਮਨ ਟੀ ਕਹਿ ਰੇ ਓ
ਹਾਂ, ਨਹੀਂ ਨੀਂਬੂ ਉਹਦੇ ਮਿ ਅ ਕਾਵਾ ਕਾਡ ਕੇ ਨਾ
ਹਾਂਜੀ-ਹਾਂਜੀ, ਅੱਛਾ ਠੀਕ ਐ, ਹੂੰ। ਤੇ ਖਾਨ ਵਿੱਚ ਕੀ ਦਵਾਂ ਫਿਰ ਮੈਂ ਇਹਨਾਂ ਨੂੰ?
ਖਾਣ ਵਿੱਚ ਖਿਚੜੀ ਬਣਾ ਕੇ ਦਿਓ ਜੀਰੇ ਦਾ ਤੜਕਾ ਲਗਾਓ ਮੂੰਗੀ ਦੀ ਦਾਲ ਨਾ ਖਿਚੜੀ ਬਨਾ ਕੇ ਹਿਂਗ ਪਾਕੇ ਜੀਰੇ ਦਾ ਤੜਕ ਕਾ ਲਾਓ, ਕਾਲੀ ਮਿਰਚ ਪਾਓ।
ਅੱਛਾ, ਹਾਂ ਅਰੇ ਓ ਬਾਹਰ ਜਾ ਕੇ ਨਾ ਤੁਹਾਨੂੰ ਪਤਾ ਨਹੀਂ ਮਨਾ ਕੀਤਾ ਜਾਂਦਾ। ਤੇ ਫਿਰ ਸਾਰੇ ਅੱਜ-ਕੱਲ੍ਹ ਬਾਹਰ ਦਾ ਹੋ ਖਵਾ ਦਿੰਦੇ, ਮੋਮੋਸ ਖਾ ਲਏ, ਚਾੳਮੀਨ ਖਾ ਲਈ ਔਰ ਲਗਾਤਾਰ ਤਿੰਨ ਦਿਨ ਇਕੱਠੇ ਖਾ ਲਏ ਅਸੀ।
ਉਹਦਾ
ਉਹ ਵੀ ਅਸੀਂ ਵੀ ਸ਼ੌਕ ਨਾਲ ਖਾ ਲੈਂਨੇ ਆਂ ਨਾ, ਚਲੋ ਖਾ ਲਈਏ।
ਓਈ ਤੇ।
ਹਾਂ, ਬਸ ਅਹਿਓ ਦੇਖੋ ਨਾ ਯਦੀ ਫੇਰ ਵੀ ਨੀ ਉਲਟੀਆਂ ਤੇ ਬਹੋਤ ਫਿਰ ਕੰਮ ਖ਼ਰਾਬ ਹੈ।
ਓਹੀ ਤੇ। ਮੂੰਹ ਤੇ ਉਤਰ ਹੀ ਗਿਆ ਐ। ਰੰਗ ਨਾ ਜਿੱਦਾਂ ਫਿੱਕਾ-ਫਿੱਕਾ ਹੋ ਗਿਆ ਫੇਸ ਦ
ਅੱਛਾ, ਨਹੀਂ ਦਵਾਈ ਲਿਆ ਕੇ ਦੇਨਾ ਡਾਕਟਰ ਕੀ ਕਹਿੰਦਾ ਵੇ?
ਅਰੇ ਦਵਾਈ ਤੇ ਲੈ ਕੇ ਦਿੱਤੀ, ਇਹਨਾਂ ਨੂੰ ਨਾ ਆਦਤ ਨੀ ਜ਼ਿਆਦਾ ਦਵਾਈ ਖਾਨ ਦੀ ਸ਼ੁਰੂ ਤੋਂ ਨਹੀਂ ਖਾਧੀ। ਤੇ ਇਹ ਕਹਿੰਦੇ ਮੈਨੂੰ ਕੋਈ ਦੇਸੀ ਕੁਛ ਘਰ ਦਾ ਹੀ ਨੁਸਖਾ ਕਰਕੇ ਮੈਂ ਠੀਕ ਹੋ ਜਾਂਗੀ ਪਰ ਦਵਾਈ ਨੀ ਖਾ ਸਕਦੇ। ਇੰਜੈਕਸ਼ਨ ਲਗਵਾਇਆ ਡਾਕਟਰ ਕੋਲੋਂ ਹਾਂ
ਅੱਛਾ ਠੀਕ। ਠੀਕ ਐ।
ਤੁਹਾਨੂੰ ਉਹੀ ਦੱਸਿਆ ਕਿ ਫੂਡ ਪੁਆਇਜਨਿੰਗ ਹੋ ਗਈ ਐ ਉਹਨਾਂ ਨੂੰ।
ਅੱਛਾ ਤੁਸੀਂ ਕਾਹਵਾ ਬਣਨਾਓ ਫਿਰ ਨਾ, ਫੇਰ ਐ ਦੇਖੋ ਕਿਤੇ ਮੰਮੀ ਨੂੰ ਉੱਚਾ ਧਰਨ ਤਾਂ ਨਹੀਂ ਪੈ ਗਈ
ਹਾਂ ਇਹ ਵੀ ਚੈੱਕ ਕਰਾ ਲੈਣੀ ਆ
ਹਾਂ ਤੇ ਉਹਦੇ ਤੁਸੀਂ ਉਹ ਲੰਮੇ ਪਾ ਕੇ ਤੇ ਨਾ ਪੇਟ ਦੇ ਵਿੱਚ ਉਹ ਧੁਨੀ ਦੇ ਉੱ ਉਂਗਲ ਰੱਖ ਕੇ ਦੇਖੋ ਉੱਥੋਂ ਉਹ ਬੋਲਦੀ ਹੈ ਤੁਹਾਡੀ ਦੜ ਦੜ ਦੜ ਦੜ ਹੁੰਦਾ ਤੇ ਫੇਰ ਸਮਝੋ ਸਹੀ ਹੈ ਜਦ ਨਹੀਂ ਹੁੰਦਾ ਤੇ ਫੇਰ ਧਰਨ ਚਾਰ ਉਹਨੇ
ਠੀਕ ਹੈ
ਹਾਂ ਫੇਰ ਉਹ ਧਰਨ ਕੱਢਣ ਨਾਲ ਹੀ ਟੱਟੀਆਂ ਉਲਟੀ ਠੀਕ ਹੋਣਗੇ
ਅੱਛਾ
ਹਾਂ ਇਸ ਤਰ੍ਹਾਂ ਸਾਡੇ ਸਾਹਮਣੇ ਦੋ ਮਹੀਨੇ ਹੋ ਗਏ ਸੀ ਉਹਨੂੰ ਜਨਾਨੀ ਨੂੰ ਨਾ ਲੂਜ਼ ਮੋਸ਼ਨ ਲੱਗੇ ਹੋਏ ਸੀ ਤੇ ਮੈਂ ਉਹਨੂੰ ਕਹਿੰਦੀ ਸੀ ਤੈਨੂੰ ਧਰਨ ਪਈ ਆ ਕਹਿੰਦੀ ਨਹੀਂ ਧਰਨ ਨਹੀਂ ਭਾਈ ਮੈਂ ਬੜੀ ਦਵਾਈ ਦੇ ਆਈ ਆ ਥਕਾਵਟ ਹੀ ਆ ਉਹ ਨਾ ਸੁਣਦੀ ਨਹੀਂ ਸੀ ਦੋ ਮਹੀਨੇ ਫੇਰ ਮੈਨੂੰ ਟੱਟੀਆਂ ਲੱਗ ਗਈਆਂ ਮੈਨੂੰ ਆਖਦੀ ਟੱਟੀਆਂ ਫੇਰ ਲੱਗ ਗਈਆਂ ਮੈਂ ਕਿਹਾ ਮੈਂ ਤੁਹਾਨੂੰ ਕਹਿਣੀ ਆ ਤੁਹਾਨੂੰ ਧਰਨ ਪਈ ਐ ਦਿਖਾਓ ਤਾਂ ਸਹੀ ਮੰਨੋ ਤਾਂ ਸਹੀ ਦੋ ਮਹੀਨੇ ਤੋਂ ਨੀਆਂ ਨਹੀਂ ਸੁਣੀ ਫੇਰ ਮੈਂ ਇੱਕ ਦਿਨ ਉਰੇ ਆਏ ਮੈਂ ਕਿਹਾ ਕੀ ਗੱਲ ਤਬੀਅਤ ਠੀਕ ਨੀ ਲੱਗਦੀ ਕਹਿੰਦੇ ਹਾਂ ਟੱਟੀਆਂ ਫਿਰ ਲੱਗੀਆਂ ਮੈਂ ਕਿਹਾ ਤੁਸੀਂ ਮੇਰੀ ਗੱਲ ਮੰਨ ਲਓ ਚਲੋ ਤੁਹਾਨੂੰ ਧਰਨ ਪਈ ਹੈ ਮੈਂ ਉਹਦੇ ਦੇਖਿਆ ਤੇ ਧਾਰਨ ਉਹਦੀ ਕਲੇਜੇ ਤੇ ਚੜੀ ਹੋਈ ਸੀ।
ਉਹੋ,
ਮੈਂ ਉਹਨੂੰ ਮਲ ਕੇ ਆਈ ਹਾਂ, ਤੇ ਉਹਦੀ ਟੱਟੀਆਂ ਬੰਦ।
ਅੱਛਾ,
ਹਾਂ ਫਿਰ ਉਹ ਕਹਿੰਦੀ ਹੈ, ਮੈਂ ਤੇ ਗੋਲਡੀ ਮੰਮੀ ਮੈਨੂੰ ਟੱਟੀਆਂ ਨੂੰ ਆਰਾਮ ਆ ਗਿਆ। ਮੈਂ ਕਿਹਾ ਤੁਹਾਨੂੰ, ਮੈਂ ਬਾਰ- ‌ਬਾਰ ਕਹਿੰਦੀ ਸੀ, ਤੁਸੀਂ ਮੇਰੀ ਗੱਲ ਮੰਨਦੇ ਨੀ ਹੋ। ਕਦੀ ਕਿਸੇ ਦੀ ਗੱਲ ਮੰਨ
ਮੰਨ ਲੈਣੀ ਚਾਹੀਦੀ, ਸਹੀ ਗੱਲ ਹੈ।
ਐਸੇ ਹੀ ਨਾ ਮੇਰੀ ਮੰਮੀ ਜਿੰਦੀ ਸੀ, ਕਿਸੇ ਬੰਦੇ ਨੂੰ ਨਾਂ ਜਨਾਨੀ ਸੀ। ਸਾਡੇ ਘਰਾਂ ਚ ਉਨੇ ਵੇ ਡਾਕਟਰਾਂ ਦੇ ਉੱਤੇ ਲੱਖਾਂ ਰੁਪਈਆ ਖ਼ਰਚ ਕਰ ਰਿਹਾ ਸੀ।
ਅੱਛਾ,
ਬੁਢੇ -ਬੁਢੇ ਡਾਕਟਰਾਂ ਨੂੰ ਦਿਖਾਣਗੇ। ਉਹਨਾਂ ਦੀ ਟੱਟੀਆਂ ਵੀ ਨਾ ਠੀਕ ਵੀ ਨਹੀਂ ਹੁੰਦੀਆਂ ਸੀ। ਤੇ ਹੋਰ ਪਤਾ ਨੀ ਕੀ ਪਰਸ਼ ਛਾਨੀ ਸੀ‌। ਤੂੰ ਇੱਕ ਦਿਨ ਨਾ ਸਾਡਾ ਸਾਡੇ ਘਰ ਆਏ ਨਾ ਮੰਮੀ ਕਹਿੰਦੀ ਚਲਾ ਆ ਤੈਨੂੰ ਮੈਂ ਇਥੇ ਮਿੰਟਰੀ ਹਸਪਤਾਲ ਆ, ਉੱਥੇ ਦਿਖਾਉਂਦੀ ਹਾਂ। ਤੇ ਉਹਨਾਂ ਨੇ ਕੀ ਕੀਤਾ ਚਾਲ ਦਵਾਈਆਂ ਖਾਧੀਆਂ ਉੱਥੋਂ ਵੀ ਆਰਾਮ ਨਾ ਆਇਆ। ਤੇ ਉਹ ਕਹਿੰਦੀ ਚੱਲ ਮੈਂ ਨਾ, ਤੂੰ ਉੱਥੇ ਲੰਮੀ ਪੈ ਮੈਂ ਤੈਨੂੰ ਦੇਖਦੀ ਆਂ। ਦੇਖਿਆ ਚ ਉਹਦੀ ਧਰਨ ਪਈ ਹੋਈ, ਮੇਰੀ ਮੰਮੀ ਨੇ ਧਰਨ ਉਹਨਾਂ ਦੀ ਕੱਢੀ, ਇੱਕ ਦਿਨ ਕੱਢੀ, ਦੂਜੇ ਦਿਨ ਕੱਢੀ, ਤੀਜੇ ਦਿਨ ਕੱਢੀ। ਵੱਡੀ ਉੱਥੇ ਨੋ, ਪਰ ਨੋ ਹੋਵੇ ਕਹਿੰਦੀ ਮੈਂ ਤੇ ਇੱਕ ਕਿੰਨੇ ਸ ਇੱਕ ਸਾਲ ਬਾਈ ਦੋ ਸਾਲ ਹੋ ਗਏ ਦਵਾਈਆਂ ਖਾਂਦੇ ਮਰ ਗਈਆਂ। ਮੈਂ ਤਾਂ ਬਿਲਕੁਲ ਹੀ ਠੀਕ ਹੋ ਗਈਆਂ, ਤੇ ਡਾਕਟਰਾਂ ਨੂੰ ਇਸ ਗੱਲ ਦੀ ਸਮਝ ਨਹੀਂ ਨਾ ਧਰਨ ਦੀ।
ਡਾਕਟਰ ਮੰਨਦੇ ਵੀ ਨਹੀਂ ਇਸ ਗੱਲ ਨੂੰ। ਪਤਾ ਨੀ ਕਿਉਂ, ਹਾਂ।
ਹਾਂ। ਉਹਦੀ ਲੱਤਾਂ ਖੁਸ਼ਦੀਆਂ ਨਾ ਤੇ ਲੱਤਾਂ ਖੁਸਨਾ ਤੇ ਤਤੀਆਂ ਲੱਗ ਜਾਣ ਜੇ ਉਲਟੀਆਂ ਵੀ ਫੇਰ ਤਾਂ ਸਮਝੋ ਤੁਹਾਨੂੰ ਧਰਨ ਪੈਗੀ
ਅੱਛਾ, ਤਾਂ ਈ ਇਨਾਂ ਦੇ ਨਾ ਇੱਕ ਲੱਤ ਚ ਬੜਾ ਦਰਦ ਹੋ ਰੇਆ ਵੇ ਬਹੋ ਬਹੁਤ ਜ਼ਿਆਦਾ ਤੇ ਇਹਦਾ ਮਤਲਬ ਧਰਨ ਹੀ ਹੋਏ ਕੀ ਚੈੱਕ ਕਰਾ ਕਰ।
ਹਾਂ ਇੱਥੇ ਖਾਲੀ ਪੇਟ ਨਾ ਚੈੱਕ ਕਰੀ ਦੀਏ।
ਠੀਕ ਹੈ।
ਕੁਛ ਨਾ ਖਾਧਾ ਹੋਵੇ ਨਾ ਲੰਮੇ ਪੈ ਕੇ ਦੇਖੋ ਉਹ ਵਿੱਚੋਂ ਵ ਧਝੋਨੀੇ ਦੇ ਉੱਤੇ ਹਾਤ ਰੱਖੋਗੇ ਦੁੱਖ ਦੁ ਕੱਸ ਕੇ ਦਬਣਾ ਥੱਲੇ ਜ਼ੋਰ ਪਾ ਕੇ ਦਬਾਨਾਂ। ਜਿਹੜੀ ਉਹ ਧਾਕ-ਧਾਕ ਕਰਦੀ ਹੈ ਤਾਂ ਸਮਝੋ ਨ ਉੱਥੇ ਫਿਰ ਧਰਨੀ ਹੈ ਜਿਹੜੀ ਜ਼ਿਆਦਾ ਫੇਰ ਉੱਪਰ ਥੋੜਾ ਹੋਰ ਉੱਤੇ ਰੱਖ ਕੇ ਦੇਖੋ। ਫੇਰ ਥੋੜ੍ਹਾ ਹੋਰ ਧਿਆਨ ਚ ਰੱਖ ਕੇ ਦੇਖੋ। ਕਿੱਥੇ ਬੋਲਦੀ ਹੈ। ਫੇਰ ਤੁਸੀਂ ਹਲਕਾ ਹਲਕਾ ਪੇਟ ਨੂੰ ਮੱਲੋ ਜਾਂ ਲੱਤਾਂ ਨੂੰ ਸਿੱਧਾ ਲੰਮਾ ਪਾ ਕੇ ਨਾ ਉਹਨਾਂ ਦੇ ਅੰਗੂਠੇ ਖਿੱਚੋ, ਫਿਰ ਇੱਕ ਲੱਤ ਤੇ ਦੋਨੋ ਲੱਤ ਇੱਕ ਲੱਤ ਨੂੰ ਦੂਜੀ ਲੱਤ ਦੇ ਉੱਤੇ ਰੱਖ ਕੇ ਨਾ ਬਿਲਕੁਲ। ਗੋਡਿਆਂ ਤੋਂ ਅੱਗੇ ਉੱਪਰ ਚੰਗੀ ਉੱਪਰ ਉੱਥੋਂ ਫਿਰ ਉਸ ਪੈਰ ਲੱਤ ਨੂੰ ਥੱਲੇ ਕਰੋ।
ਠੀਕ ਐ।
ਫੇਰ ਦੂਸਰੀ ਲੱਤ ਉਹਦੇ ਦੂਸਰੀ ਲੱਤ ਤੇ ਰੱਖ ਕੇ ਉਓਧਰੋਂ ਖਿੱਚੋ ਵੇਖੋ ਧਰਮ ਥੱਲੇ ਆ ਜਾਏਗੀ।
ਅੱਛਾ ਇਹ ਤੁਸੀਂ ਪਤਾ ਕਿਹੜਾ ਨੂੰ ਮੈਂ ਤੁਹਾਨੂੰ ਦੱਸਾਂ ਮੇਰੀ ਕਿਸੇ ਨੇ ਏਦਾਂ ਹੀ ਕੱਢੀ ਹੈ। ਮੇਰੀ ਭਰਜਾਈ ਦੇ ਬੱਚਾ ਹੋਇਆ ਨਾ ਤੇ ਮੈਂ ਕਿਹਾ ਆਂਟੀ ਮੇਰੇ ਪੀਰ ਨੀ ਹੁੰਦਾ ਤੇ ਜੋ ਤੁਸੀਂ ਦੱਸਦੇ ਪਏ ਹੋ ਨਾ ਉਹਨਾਂ ਨੇ ਮੇਰਾ ਏਦਾਂ ਹੀ ਕੀਤ ਫਿਰ ਮੈਨੂੰ ਆ ਗਿਆ ਧਰਨ ਕਰਕੇ ਵੀ ਨਹੀਂ ਆਂਦਾ ਕਈ ਵਾਰੀ ਏਦਾਂ ਵੀ ਹੁੰਦਾ
ਕਿਸ ਕਰਕੇ
ਮਗਰ ਧਰਨ ਪਈ ਹੋਈ ਸੀ
ਉਹ ਇਹ ਉਹ-ਉਹ ਗੱਲ ਨੀ ਸਾਨੂੰ ਮੈਨੂੰ ਪਤਾ
ਅੱਛਾ-ਅੱਛਾ
ਹਾਂ
ਹਾਂ ਨਹੀਂ ਆਹ ਤੇ ਬੜਾ ਤੁਸੀਂ ਇਹ ਬਹੁਤ ਜੋ ਜਿਹੜੇ ਸਮਝਦਾਰ ਪੁਰਾਣੇ ਲੋਕ ਹੁੰਦੇ ਆ ਨਾ ਉਹ ਇਹ ਚੀਜ਼ ਕਰਦੇ ਹੈ ਅੱਜ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ
ਨਹੀਂ-ਨਹੀਂ ਮੰਨਦੇ ਵੀ ਨਹੀਂ ਕਈ ਵਾਰ ਮੰਨਦੇ ਨਾ ਮੇਰੀ ਕੁੜੀ ਤੋਂ ਮੰਨਦੀ ਜਾਂ ਤਾਂ ਦੇ ਨਾਲ ਬਿਲਕੁਲ ਸਮੇਟ ਕੇ ਖੜੇ ਹੋ ਜਾਂ ਦੋਨੋ ਅੱਡੀਆਂ ਪਿਛਲੀਆਂ ਧਨ ਨਾਲ ਲਾ ਕੇ ਦੇਖਲੋ
ਠੀਕ ਹੈ
ਤਾਂ ਅੱਗੇ ਤੇ ਇੱਕ ਪਿੱਛੇ ਐ ਨਾ ਫਿਰ ਸਮਝੋ ਤੁਹਾਨੂੰ ਧਰਨ ਪਈ ਏ
ਹਾਂ ਆਪਾਂ ਜੇ ਫਿਰ ਕੰਦ ਦੇ ਨਾਲ ਲੱਗ ਕੇ ਦੇਖ ਲੈਣੇ ਆ ਵੀ ਬਈ ਅੰਗੂਠਾ ਅੱਗੇ ਪਿੱਛੋਂ ਹੋਇਆ ਪਿਆ ਫਿਰ ਧਰਨ ਪਈਏ ਫੇਰ ਕਿਸੇ ਨੂੰ ਕਹਿੰਦੇ ਜਰਾ ਕੱਢ ਜੋ ਤੁਹਾਡੀ ਧਰਨ
ਅੱਛਾ ਹੂੰ, ਨਹੀਂ ਮੈਂ ਕਰਾਂਗੀ ਕਿਉਂਕਿ ਕਿ ਇਹਦੇ ਨਾਲ ਹੀ ਇਹਨਾਂ ਨੂੰ ਆਰਾਮ ਆਏ ਗਾ ਤਾਂ ਹੋ ਗਏ ਚਾਰ ਦਿਨ ਇੱਦਾਂ ਹੀ
ਹਾਂ ਤੇ ਫੇਰ ਉਦੇ ਨਾਲ ਹੀ ਆਏਗਾ ਹਾਂ ਜਾਂ ਕਾਹਵਾ ਦੇਖ ਕੇ ਦੇਖ ਲਓ ਨਿੰਬ ਚ ਦੀ ਪੱਤੀ ਉਹ ਉਬਾਲ ਕੇ ਠੰਡੀ ਕਰਕੇ ਉਹ ਤੇ ਨਿੰਬੂ ਦੋ ਨਿਚੋੜ ਕੇ
ਹੂੰ ਓਕੇ-ਓਕੇ ਨਾ ਦੀ ਦਵਾਈ ਖਾ ਲੈ ਨਾ ਪੇਟ ਕਬਜ਼ ਕਰ ਦਿੰਦਾ ਉਹ ਪੇਟ ਚ ਹੋਰ ਦਰਦ ਹੋਣ ਲੱਗ ਜਾਂਦੀ ਕਿਉਂਕਿ ਪੇਟ ਕੈ ਰਿਹਾ ਕਿ ਮੈਂ ਆਣਾ ਇਮੋਸ਼ਨ ਅੰਦਰੋਂ ਤੇ ਹੋਰ ਹੈ? ਕਿਵੇ ਹੋ ਜਾਵੇ ਹੋ ਜਾਵੇ ਏਦਾਂ ਹੋ ਰਿਹਾ ਹੈ? ਹੂੰ। ਉਹੀ ਤਾਂ ਰਹਿੰਦਾ ਹੀ ਹੈਗਾ ਵਾ ਮੈਂ ਹੁਣ ਕਰਾਂਗੀ ਇਹਨਾਂ ਦਾ ਹੂੰ। ਤੇ ਹੋਰ ਜਿਦਾ ਪੇਟ 'ਚ ਨੋਰਮਲ ਦਰਦ ਹੁੰਦੀ ਹੋਵੇ, ਮੈਂ ਸੁਣਿਆ ਹੀਂਗ ਲਗਾਈ ਦੀ ਉਹ ਕਿੱਦਾਂ ਲਗਾਈ ਦੀ?
ਉਹ ਧੰਨੀ ਨੂੰ ਲਗਾਦੇ ਹੈ। ਤੇ ਬੱਚਿਆਂ ਕਿਤੇ ਵੀ ਅਹ ਹੱਥਾਂ ਦੀ ਉਗ ਉਂਗਲਾਂ ਨੂੰ ਲਾ ਦੇ ਦੀ ਹੈ, ਪੈਰਾਂ ਦੀ ਉਂਗਲਾਂ ਨੂੰ ਲਾ ਦੇ ਦੀ ਹੈ, ਤੇ ਧੁ ਨਾਭੀ ਨੂੰ ਲਾ ਦੇ ਦੀ ਹੈ।
ਅੱਛਾ
ਧੁਨੀ ਨੂੰ ਲਾ ਦੇਈ ਦੀ ਐ। ਤੇ ਨਾਲੇ ਹੁੰਦੀ ਜਰਾ ਜਿਨੀ। ਚਮਚਾ ਘੋਲ ਕੇ ਜਾਂ ਪਾਣੀ ਹੱਥ ਮੂੰਹ ਚ ਪਾ ਕੇ ਪੀ ਲਓ।
ਠੀਕ ਹੈ ਉਹਦੇ ਨਾਲ ਵੀ। ਰਾਮ ਆ ਜਾਂਦਾ ਹੈ।
ਬੜਾ ਆਰਾਮ ਆ ਜਾਂਦਾ ਹੈ ‌।
ਇੱਕ ਨਾ ਮੈਂ ਮੇਰੇ ਕੋਲ ਨਾ ਗ਼ਲਤੀ ਹੋ ਗਈ ਮੈਂ ਏਦਾਂ ਹੀ ਲਗਾਈ ਹਿੰਗ। ਤੇ ਉਹ। ਪਾਣੀ ਲਾ ਕੇ ਪੀਸੀ ਨੀ ਹੋਈ ਸੀ ਹਿੰਗ ਤੇ ਨਾ ਉਹ ਬੱਚੇ ਦੇ ਨਾ ਨਿਸ਼ਾਨ ਪੈ ਗਏ। ਜਿੱਦਾਂ ਆਪਾਂ ਬਾਜ਼ਾਰੀ ਹਿੰਗ ਨੀ ਉਹ ਨਾ ਪੇਟ। ਇਸ ਤਰ੍ਹਾਂ ਉਹ ਬੱਚੇ ਨੂੰ ਹੋਏ ਨਾ ਜ਼ਿਆਦਾ ਟਾਈਮ ਨਹੀਂ ਹੋਇਆ ਸੀ, ਤੇ ਮੈਂ ਨਾ ਉਹਦੇ ਪੇਟ 'ਚ ਦਰਦ ਹੋ ਰਹੀ ਮੈਂ ਕਿਹਾ ਮੈਂ ਆ ਲਗਾ ਦਿੰਨੀ ਆਂ। ਤੇ ਜਾਂ ਤਾਂ ਫਿਰ ਮੈਨੂੰ ਲੱਗਦਾ ਚੰਗੀ ਤਰ੍ਹਾਂ ਪੀਸੀ ਨਹੀਂ ਹੋਣੀ, ਤਾਂ ਹੀ ਤੇ ਨਿਸ਼ਾਨ
ਨਹੀਂ-ਨਹੀਂ ਉਹ ਤੇ ਪਾਣੀ 'ਚ ਘੋਲ ਕੇ ਲਗਾਈ ਦੀ ਹੈ ਬੇਟੇ।
ਮੈਂ ਏਦਾਂ ਹੀ ਲਗਾਤੀ ਤਾਂ ਹੀ ਉਹੀ ਏਦ ਉਹ ਕੀ ਹੋਇਆ ਲਾਲ-ਲਾਲ-ਲਾਲ ਸਕਿੰਨ ਹੋ ਗਈ ਹੈ।
ਅੱਛਾ ਹਾਂ। ਪਾਣੀ 'ਚ। ਖੋਲ ਕੇ ਨਾ ਥੋੜਾ ਜਾ ਨਾ ਹੱਥ ਫੇਰ ਦੇ ਦੀ ਦਾ ਸਿਰ ਦੇ ਉੱਤੇ।
ਅੱਛਾ।
ਹਾਂ ਸਿਰ 'ਚ ਹੱਥ ਫੇਰ ਦਿੰਦੇ ਆ ਉਗਲਾਂ ਦੇ ਉੱਤੇ। ਪੋਟਿਆਂ ਦੇ ਮਤਲਬ ਲਗਾ ਦੇਈ ਦੀ ਹਾਂ। ਜ਼ਰਾ-ਜ਼ਰਾ ਹੱਥ ਫੇਰ ਦੇਈ ਦਾ।
ਹਾਂਜੀ ਹੂੰ। ਓਦਾਂ ਉਸ ਕੁੜੀ ਤੇ ਸ਼ਾਂਤ ਹੋ ਗਈ, ਅਗਲੇ ਦਿਨ ਉਹ ਮੈਂ ਉਹਦਾ ਪੇਟ ਦੇਖਿਆ ਕੱਪੜੇ ਬਦਲੇ ਮੈਂ ਉਹਦੇ। ਪੋਟੀ ਕੀਤੀ ਸੀ, ਤੇ ਮੈਂ ਕਿਹਾ ਉਹ। ਤੇ ਉਹ ਦੇ ਪੇਟ ਤੇ ਨਿਸ਼ਾਨ ਹੀ ਪੈ ਗਿਆ। ਉਹਦੀ ਮੰਮੀ ਕਹਦੀ ਦੀਦੀ ਆਹ ਕੀ ਕੀਤਾ ਹੈ ਮੈਂ ਕਿਹਾ ਨਿਸ਼ਾਨ ਤੇ ਰਾਤੀ ਅਤੇ ਮਿਲ ਗਈ ਸੀ ਉਹਨੂੰ ਮੈਨੂੰ ਨਹੀਂ ਪਤਾ ਕੀ ਹੋ ਗਿਆ ਫਿਰ ਸਮਝ ਆਈ ਕਿ ਹਾਂ ਮੇਰੀ ਗਲਤੀ ਪਾਣੀ ਜ਼ਿਆਦਾ ਨਹੀਂ ਮਿਕਸ ਕੀਤਾ
ਹਾਂ, ਨਹੀਂ ਕੀ ਪਤਾ ਹੋ ਸਕਦਾ ਉਹਨੂੰ ਵੈਸੇ ਹੀ ਨਿਸ਼ਾਨ ਪੈ ਗਏ ਹੋਨ
ਇਹ ਵੀ ਹੋ ਸਕਦਾ
ਹਾਂ ਹਿੰਗ ਨਾਲ ਤੇ ਵੈਸੇ ਪੈਣੇ ਨੀ। ਚਾਹੀਦੇ ਬਾਕੀ ਪਹਿਲੇ ਅੰਗੂਠੀਆਂ ਤੇ ਲਾ ਚਾਹੀਦਾ ਐ। ਬਸ ਉਹੀ ਉ ਹੀ ਹੈਗੀ ਐਂ ਝੋਨੇ ਤੇ ਜਰਾ ਜੀ ਨੇ ਫੇਰ ਦਿੱਤੀ। ਹਾਂ, ਉਸ ਤਾਂ ਫਿਰ ਗੈਸ ਨਿਕਲ ਜਾਏ, ਪਾਣੀ ਚ' ਘੋਲ ਲਈ ਜ਼ਰਾ ਜਿੰਨੀ ਹਿੰਗ ਪਾ ਕੇ ਤੇ ਲਗਾ ਲੋ
ਬਿਲਕੁਲ, ਬਿਲਕੁਲ ਉਹੀ ਪਤਾ ਕੀ ਦਵਾਈਆਂ ਖਾਣ ਨਾਲੋਂ ਚੰਗਾ ਨਾ ਇਹ ਦੇਸ ਦੇਸੀ ਨੁਸਖੇ ਕਰ ਲਓ ਉਹ ਜ਼ਿਆਦਾ ਸਹੀ ਹੈ। ਹੁੰ
ਮੈਂ ਤੇ ਆਪਣੇ ਬੱਚਿਆਂ ਨੂੰ ਇਹ ਕਰਦੀ ਆ ਜਾ ਤੇ ਨਾ ਤਵੇ ਦੇ ਉੱਤੇ ਬੱਚਿਆਂ ਨੂੰ ਨਾ ਤਵੇ ਦੇ ਉੱਤੇ ਜਵੈਨ ਭੁੰਨ ਲਓ ਕਾਲੀ ਹੋ ਜੇ ਨਾ ਜਵੈਨ ਤੇ ਉਹਦੇ ਚ' ਤੁਸੀਂ ਪਾਣੀ ਪਾ ਦੋ ਤਵੇ ਦੇ ਉੱਤੇ ਪਾਣੀ ਕਿੰਨਾ ਖਾਣਾ ਮਤਲਬ ਕੜਛੀ ਦੋ ਕੜਛੀ ਕ ਪਾ ਦਉ ਹਲਕੀ ਜੀ ਵਿੱਚ ਚੀਨੀ ਪਾਦੋ
ਠੀਕ ਹੈ
ਥੋੜਾ ਜਿਹਾ ਨਮਕ ਪਾ ਲਓ।
ਅੱਛਾ
ਫਿਰ ਉਹਨੂੰ ਨਾ ਹੇ ਮਾਗਤ ਤੇ ਜਿੰਨੀ ਰੱਖ ਦੋ
ਅੱਛਾ
ਹਾਂ, ਇੱਕ ਡੇਢ ਚਮਚ ਰਹਿ ਜੇ ਫੇਰ ਉਹਨੂੰ ਛਾਣ ਕੇ ਬੱਚੇ ਨੂੰ ਪਿਆ ਦੋ ਜਾਂ ਆਪ ਵੀ ਪੀ ਲੋ
ਅੱਛਾ
ਹਾਂ
ਤੇ ਏਦੇ ਨਾਲ ਮਤਲਬ ਪੇਟ ਦਰਦ ਵਗੈਰਾ ਨੂੰ ਆਰਾਮ
ਹਾਂਜੀ, ਪੇਟ ਚ ਗੈਸ ਬਨੀ ਹੋਵੇ ਫਾਰਾ ਪੇਆ ਹੋਵੇ ਸਭ ਨਿਕਲ ਜਾਂਦੈ। ਵੈਸੇ ਵੀ ਤੁਸੀਂ ਬੱਚੇਆਂ ਨੂੰ ਦੂਜੇ ਤੀਜੇ ਦਿਨ ਏ ਬਨਾ ਕੇ ਦੇਆ ਕਰਨਾ ਬੜਾ ਅੱਛਾ ਰੈਂਦੈ
ਅੱਛਾ ਤੇ ਅਗਰ ਅਸੀਂ ਆਪ ਵੀ ਦਾ ਮੈਨੂੰ ਵੀ ਗੈ
ਕਈ ਵਾਰ ਤੇ ਓ ਅਸੀਂ ਵੀ ਓ ਹਾਂ, ਚੱਬ ਲਈ ਜਾ ਪਾਣੀ ਪੀ ਲਈ ਦੈ
ਹਮ
ਤੇਰੇ ਤੇ ਚੋ ਪੋਤਰੀ ਬਣਾਨੀ ਆ ਮੈਂ ਕਿਹਾ ਕਾਕੇ ਨੂੰ ਦੇਈਏ, ਉਹ ਪਹਿਲੇ ਕਹੇਗੀ ਦਾਦੀ ਮੇਰੇ ਕੋ ਦੇ ਦੇ ਮੇਰੇ ਕੋ ਸਵਾਦ ਲੱਗ
ਆਹ ਅੱਛਾ
ਨਾ ਹਲਕਾ ਜਿਹਾ ਨਮਕ ਵੀ ਪਿਆ ਹੁੰਦਾ
ਹਾਂਜੀ-ਹਾਂਜੀ ਹਮ ਚਲੋ ਠੀਕ ਹੈ ਆਂਟੀ ਘਰ ਨਾ ਮੈਨੂੰ ਲੱਗਦਾ ਕੋਈ ਆਇਆ ਵੈ, ਹਾਂਜੀ ਸਤਿ ਸ੍ਰੀ ਅਕਾਲ ਆਂਟੀ ਹਾਂਜੀ ਠੀਕ ਹੈ ਓਕੇ ਬਾਏ ਹਮ-ਮ